ਹੈਲੋ, ਸਾਸਰੀਕਾਲ ਜੀ।
ਸਾਸੀਕਾਲ ਭੈਣ ਜੀ, ਹੋਰ ਠੀਕ ਓ ਜੀ।
ਹਾਂਜੀ ਤੁਸੀਂ ਠੀਕ ਓ?
ਹਾਂਜੀ- ਹਾਂਜੀ ਵਧੀਆ ਜੀ, ਹੋਰ ਕੀ ਕਰਦੇ ਓ? ਹਾਂਜੀ ਸਭ ਵਧੀਆ ਜੀ।
ਬਸ ਫ੍ਰੀ ਬੈਠੀ ਸੀ, ਮੈਂ ਕਿਆ ਚਲੋ ਤੁਆਨੂੰ ਕੋਲ ਲਗਾਈਏ।
ਹਾਂਜੀ ਬੋਤ ਵਧੀਆ ਕੀਤਾ ਕਰ ਲਿਆ, ਮੈਂ ਵੀ ਬਸ ਲੱਗੀ ਸੀਗੀ ਬਸ ਰਸੋਈ ਦੇ ਵਿੱਚ ਹੁਣ, ਕਰਦੇ ਆਂ ਕੰਮ ਰਾਤ ਦਾ ਹਾਂਜੀ, ਖਤਮ।
ਹੰਅ, ਮੈਂ ਵੀ ਹੁਣ ਦੇਖ ਰੀ ਸੀ। ਮੈਂ ਕਿਆ ਕੀ ਬਣਾਈਏ ਹਸਬੈਂਡ ਨੂੰ ਪੁੱਛਿਆ, ਓ ਕੈਂਦੇ ਕੁਛ ਵੀ ਬਣਾ ਲੋੋ। ਮੈਂ ਕਿਆ ਚਲੋ ਦਾਲ ਈ ਬਣਾ ਲੈਂਨੇ ਆ।
ਹਾਂਜੀ, ਮੈਂ ਵੀ ਏਹੀ ਸੋਚਿਆ ਸੀ ਨਾ ਅੱਜ ਕੱਲ੍ਹ ਜਿਵੇਂ ਗਰਮੀਆਂ ਦੇ ਵਿੱਚ ਜੇ ਗਾਜਰਾਂ ਨਈਂ ਆਉਂਦੀਆਂ ਨਾ ਤੇ ਓ ਆਈਆਂ ਹੋਈਆਂ ਸੀ ਪਹਾੜੀ ਗਾਜਰਾਂ ਜੀਨੂੰ ਸੰ ਸੰਤਰੀ ਜੀਆਂ ਹੁੰਦੀਆਂ ਨੇ ਨਾ ਓ ਪਾਲੀਆਂ ਤੇ ਮੈਂ ਕੇਆ ਚਲੋ, ਬਣਾ ਕੇ ਦੇਖ ਲੈਣੇ ਆ। ਪੈਲਾਂ ਆਲੇ ਸਾਲ ਬਣਾਈਆਂ ਸੀ ਇੱਕ ਵਾਰ ਬੋਤ ਵਧੀਆ ਬਣੀਆਂ। ਤੇ ਮੈਂ ਕਕੇਆ ਚਲੋ, ਓ ਬਣਾਉਂਨੇ ਆ ਫੇਰ ਮੈਂ ਕੇਆ ਥੋੜੀਆਂ ਹੋਣਗੀਆਂ ਕਿਉਂਕਿ ਕਿੱਲੋ ਈਂ ਲਈਆਂ ਸੀ। ਪਰਿਵਾਰ ਸਾਡਾ ਥੋੜਾ ਵੱਡਾ ਵਾ, ਮੈਂ ਕੇਆ ਸਰਨਾ ਨੀ ਮੈਂ ਕੇਆ ਚਲੋ, ਦਾਲ ਧਰ ਲੈਂਨੇ ਆਂ ਇੱਕ ਨਾਲ ਕੀਆ ਕੱਦੂ।
ਬਿਲਕੁਲੁ ਹਾਂ-ਹਾਂ-ਹਾਂ।
ਤੇ ਤੌੜੀ ਦੇ ਵਿੱਚ ਧਰਨੀ ਸੀ, ਮੰਮੀ ਕੈਂਦੇ ਵੀ ਟਾਈਮ ਬੋਤ ਹਹੋਯਾ ਪਿਆ ਹੁਣ ਤਾਂ ਵੀ ਰਿੱਝਣੀ ਨੀਂ। ਕੈਂਦੇ ਹੁਣ ਆਪਾਂ ਰਾਤ ਨੂੰ ਸਬਜੀ ਖਾਂਨੇਆ, ਸਵੇਰੇਓ ਕੈਂਦੇ ਉੱਠਣ ਸਾਰ ਕੈਂਦੇ ਦਾਲ ਧਰ ਦਾਗੇ ਨਾਲੇ ਕੁਛ ਸਵੇਰੇਓ, ਖਾਧੀ ਜਾਊ ਸੱਜਰੀ। ਨਾਲੇ ਰਾਤ ਨੂੰ ਜੇੜੀ ਬਚ ਗਈ ਖਾਧੀ ਜਾਂਦੀ ਆ, ਹੂੰ।
ਤੇ
ਓਈ ਚੀਜ਼ਾਂ ਬਸ ਦੇਖਰੀ ਸੀ ਇੱਕ ਮੰਮੀ ਨੂੰ ਐਵੇਂ ਨਾ ਵੀ ਧੂੰਆਂ ਵਗੈਰਾ ਜੇੜਾ ਦਾ ਹੁੰਦਾ ਓ ਬੜਾ ਚੜ ਜਾਂਦਾ ਵਾ।
ਹਾਂਜੀ।
ਤੇ ਓਦੇ ਕਾਰਕੇ।
ਬਿਲਕੁਲ-ਬਿਲਕੁਲ, ਅੱਜ-ਕੱਲ ਪੋਲਿਊਸ਼ਨ ਹੋਈ ਬੋਤ ਗਿਆ।
ਹਾਂਜੀ, ਓ ਵੀ ਕਾਫੀ ਆਨਾ ਵੀ ਦੇਖੋ ਥੋੜ੍ਹੀ-ਥੋੜ੍ਹੀ ਜਿਵੇਂ ਹੁਣ ਪਾਥੀ ਥੀਆਂ ਵੀ ਲਾਲੋ ਓਵੀ ਪ੍ਰੋਪਰ ਨੀ ਆ ਓ ਬਣਾਉਣਦ ਪੱਥਦੇ ਗੇ। ਓਦੇ ਵਿੱਚ ਵੀ ਕੁਛ ਪਲਾਸਟਿਕ ਦਾ ਪਾਤਾ ਜਾਂ ਕੁਛ ਹੋਰ ਕਚਰਾ ਪਾਤਾ। ਤੇ ਓਨਾਂ ਚੀਜ ਜਾਂ ਮਤਲਬ ਕੈਨਦਾ ਵੀ ਜਦੋਂ ਪੱਥ ਦੇ ਉਸ ਟਾਈਮ ਕੂੜਾ ਕਰਕਟ ਕਿੰਨਾ ਆਪਨੇ ਫੈਲੇਆ ਹੁੰਦਾ ਨਾ ਓ ਮਿਕਸ ਹੋ ਜਾਂਦਾ ਆਪ ਤਾਂ ਨਈ ਚਲੋ ਪਾਂਦੇ ਜੋ ਚੀਜ ਆਉਂਦੀਐ ਮਤਲਬ ਹਨਾ ਓਨਾਂ ਨੇ ਕੱਢਣੀ ਵੀ ਨੀਐ ਓਵੀਂ ਪੱਥੀ ਜਾਂਦੇ ਨੇ ਜਦੋਂ ਆਪਾਂ ਅੱਗ ਚਲਾਉਂਨੇ ਆ ਓ ਵੀ ਜਲ ਦਾ ਨਾਲ ਫੇਰ ਓਦੇ ਜੇੜੇ ਕਣ ਆ ਹਨਾ, ਕਿੰਨੇ ਓ ਦ ਹਵਾ ਦੇ ਵਿੱਚ ਫੈਲਦੀਆ ਕੁਛ ਦਾਲ ਸਬਜੀ ਚ ਵੀ ਪੈਂਦੇ ਨੇ।
ਸਾਹ ਲੈਣ ਚ ਵੀ ਪ੍ਰੋਬਲਮ ਓੰਦੀ ਐ।
ਹਾਂਜੀ, ਓ ਫੇਰ ਸਾਹ ਨੂੰ ਦਿੱਕਤ ਆਉਂਦੀ ਆ, ਓ ਕੈਂਦੇ ਵੀ ਨਈਂ ਕੈਂਦੇ ਫੇਰ ਧੂੰਆਂ ਸਾਰਾ ਵੀ ਐਵੇਂ ਰਾਤ ਨੂੰ ਔਖਾ ਹੁੰਦਾ ਵਾ। ਹਾਂਜੀ ਅੱਜ-ਕੱਲ ਹੈਈ ਏਨਾ ਜਾਦਾ ਆ ਕਿ ਲੋਕ ਸਮਝ ਈ ਨੀਂ ਰਏ ਕੁਛ
ਹੂੰ-ਹੂੰ, ਬਿਲਕੁਲ ਜੀ ਬਿਲਕੁਲ ਅੱਜ ਕੱਲ ਤੁਸੀਂ ਏ ਦੇਖੋ ਕਿ ਹੈਲੋ।
ਹਾਂਜੀ-ਹਾਂਜੀ।
ਹਾਂਜੀ ਮੈਂ ਕੇਆ ਜਿੰਨੇ ਘਰ ਦੇ ਮੈਂਬਰ ਹੁੰਦੇ ਓਨੇ ਵਾਈਕਲ ਹੋਏ ਗੇ। ਅਗਰ ਅਸੀਬਾਜ਼ਾਰ ਤੱਕ ਅਸੀਂ ਜਾਨੈ, ਅਸੀ ਪੈਦਲ ਚੱਲ ਕੇ ਨੀਂ ਜਾਵਾਂਗੇ‌।
ਨਈ ਜਾਣਾ ਕਿਉਂਕਿ ਜਾਇਆ ਈ ਨੀ ਜਾਂਦਾ ਹਾਂਜੀ ਏ ਚੀਜ਼ ਐ ਨਾ ਹੂ ਓ ਵੀ ਸਾਰਾ ਹਵਾ ਦੇ ਵਿੱਚੋਂ ਓ ਹੁੰਦਾ ਓ ਕਸੀਜਨ ਘੱਟਦੀ ਜਾਂਦੀ ਐ ਨਾ ਕਿਉਂਕਿ ਦਰੱਖਤ ਈ ਘਟੀ ਜਾਂਦੇ ਨੇ ਮੰਨ ਲਓ ਕੈਣ ਦਾ ਅੱਗੇ ਨਿੰਮ ਲੋਦੇ ਹੁੰਦੇ ਸੀ ਕੋਈ ਫਲ ਦਾ ਦਰਖਤ ਲਾ ਲਿਆ। ਹੁਣ ਤਾਂ ਕੋਈ ਨਿੰਮਾ ਨੂੰ ਪੁੱਛਦਾ ਨੀ ਗਾ ਲੇ ਕੱਟੀ ਜਾਂਦੇ ਐ ਨਾ ਓਦੇ ਕਰਕੇ ਜ਼ਾਦਾ ਓ ਪੋਲਿਊਸ਼ਨ ਪ੍ਰਦੂਸ਼ਣ ਹੋਈ ਜਾਂਦਾ ਇੰਨਾ ਜ਼ਾਦੇ ਹਵਾ ਏਡੀ ਓ ਹੋ ਰੀ ਆ ਆਕਸੀਜਨ ਵੀ ਮੁੱਲ ਮਿਲਣ ਲੱਗਗੀ ਸ ਸਿਲੰਡਰ ਹੋਣ ਤਾਂ
ਬਿਲਕੁਲ ਬਿਲਕੁਲ
ਹੂੰ ਜਿਵੇਂ ਪਾਣੀ ਵੀ ਹੁਣ ਲੋਕਾਂ ਨੇ ਓ ਕਰਤਾ ਨਾ ਵੀ ਬੋਤ ਗੰਦਾ ਕਰਤਾ ਤੇ ਕੁਛ ਨੀਮਾਂ ਵੀ ਬੋਤ ਹੋ ਗਿਆ ਕਿਉਂਕਿ ਵੇਸਟ ਕਰਦੇ ਕਰਕੇ ਓਦੇ ਨਾਲ ਹੁਣ ਪਾਣੀ ਤਾਂ ਮੁੱਲ ਵਿਕਣਾ ਵਿਕਣਾ ਤੇ ਨਾਲ ਔਕਸੀਜ਼ਨ ਸਿਲੰਡਰ ਵੀ ਵਿਕਣ ਲੱਗ ਗਏ। ਕੈਂਦੇ ਆਉਣ ਵਾਲੇ ਟਾਈਮ ਦੇ ਵਿੱਚ ਚ ਜੇ ਆਪਾਂ ਨਾ ਮਤਲਬ ਕੈਣ ਦਾ ਵੀ ਇੰਨਾ ਓ ਕੀ ਤਾ ਨਾ ਵੀ ਅ ਰੋਕਿਆ ਆਪਾਂ ਘਰ ਤੋਂ ਈ ਸਟਾਟ ਕਰਨਾ। ਜੇ ਘਰ ਤੋਂ ਈ ਨਾ ਆਪਾਂ ਸਟਾਟ ਕੀਤਾ ਤਾਂ ਅਗਲੇ ਕੈਂਦੇ ਔਣ ਵਾਲੇ ਟਾਈਮ ਦੇ ਵਿੱਚ ਹਰਿਕ ਨਿੱਕੇ ਬੱਚੇ ਤੋਂ ਲੈ ਕੇ ਵੱਡੇ ਤੱਕ ਕੈਂਦੇ ਜਿਵੇਂ ਕੈਟਪ ਪਾਈ ਹੁੰਦੀ ਐ ਨਾ ਏ ਓ
ਹਾਂ ਪਾਏ ਹੋਣਗੇ ਸਈ ਕੈਂ ਰੇ ਆ ਬਿਲਕੁਲ ਸਈ ਇੰਜ ਈ ਓ
ਹਾਂਜੀ ਹੁਣ ਸੜਕਾਂ ਤੇ ਲਾ ਲਓ ਏਨਾ ਸਿਟ ਆ ਹੋਇਆ ਨਾ ਓਨਾਂ ਨੇ ਲੋਕਾਂ ਨੇ ਬਸ ਲੰਘਣ ਨੂੰ ਵੀ ਓ ਨੀ ਐ ਸਾਅ ਏਨਾ ਘੁ ਟ ਹੋਈ ਜਾਂਦਾ ਕਿਸੇ ਕਿਸੇ ਜਗ੍ਹਾ ਤੇ ਤਾਂ ਵੀ ਇੰਨੀ ਬਦਬੂ ਆਉਂਦੀ ਆ ਉੱਥੋਂ
ਹਾਂ ਬੀ
ਪਸੂ ਪੰਛੀ ਖਾਂਦੇ ਨੇ ਉੱਥੇ ਜਾ ਕੇ ਕੂੜਾ ਕਰਕਟ ਖੁੱਲੀਆਂ ਜਗ੍ਹਾ ਤੇ ਫੇਰ ਓ ਮਰਦੇ ਨੇ ਓਨਾਂ ਦਾ ਸਾਰਾ ਚੜ੍ਹਦਾ ਹੂੰ ਬਹੁਤ ਜ਼ਾਦਾ ਹਵਾ ਨੂੰ ਓ ਹੋ ਰੇਆ ਵਾਹ
ਹਾਜੀ ਹੂੰ
ਜਿਵੇ ਹੁਣ ਘਰ ਤੋਂ ਈ ਸਟਾਟ ਕਰਨਾ ਚਾਈਦਾ ਕਾਫੀ ਏਓ ਜਿਆ ਚੀਜ਼ਾਂ ਜੇੜੀਆਂ ਓ ਬਾਰ ਨਾਂ ਸਟੀਏ।
ਸਟੀਏ
ਹੁਣ ਏਹ ਜੇੜਾ ਕੂੜਾ ਵਗੈਰਾ ਜਾਂਦਾ ਐ ਕੀ ਕੈਂਦੇ ਨੇ ਪੋਲੋਥੀਨ ਏ ਬੰਦ ਕਰਦੇ ਏ ਫਿਰ ਦੁਬਾਰਾ ਪੋਲੋਥੀਨ ਥੋੜਾ ਟੈਮ ਬਾਦ ਫੇਰ ਓ ਮੀਨੇ ਬਾਦ ਫਿਰ ਚਲ ਪੈਂਦੇ ਆ।
ਹੂੰ ਫੇਰ ਚੱਲ ਪੈਦੇ ਆ। ਬੜਾ ਓ ਹੈਗਾ ਵਾ ਔਖਾ ਟਾਈਮ ਆਉਣ ਵਾਲਾ ਤਾਂ ਬੋਤ ਜ਼ਾਦੇ
ਬੋਤ ਜ਼ਾਦਾ ਓ ਅਸੀਂ ਤੁਆਡੇ ਜਨਰੇਸ਼ਨ ਅਲੱਗ ਸੀ ਹੁਣ ਜੇੜੀ ਅਹ ਬੱਚਿਆਂ ਦੀ ਜਨਰੇਸ਼ਨ ਆ ਰਹੀ ਐ ਨਾ ਓ ਉਸ ਤੋਂ ਜਾਦਾ ਟਫ ਰਏਗੀ ਬੱਚਿਆਂ ਨੂੰ।
ਹਾਂਜੀ ਹੁਣ ਤੇ ਦੇਖੋ ਨਾ ਛੋਟੇ-ਛੋਟੇ ਬੱਚੇ ਦਵਾਈਆਂ ਤੋਂ
ਹਾਂ, ਹਾਂਜੀ।
ਹੂੰ, ਓਹੀ ਚੀਜ਼ ਏ‌ ਵੀ ਜੇ ਆਪਾਂ ਹੁਣ ਹਵਾ ਈ ਨੀ ਹੇ ਸ਼ੁੱਧ ਹੈਗੀ ਤਾਂ ਹਨਾ।
ਤਾ ਜੀ ਨਾ, ਹੂੰ।
ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਪਤਾ ਨੀ ਕੀ ਹੋਣਾ!
ਹਾਂ-ਹਾਂ! ਹੋਈ ਜਾਣਾ।
ਬਸ ਇੰਨਾ ਫਿਕਰ ਰੈਂਦਾ ਤੇ ਆਸੇ ਪਾਸੇ ਦਰਖ ਲਾਈ ਦੇ, ਹੁਣ ਸਾਡੇ ਵੀ ਇੱਕ ਦਰਖਤ ਸੀਗਾ ਕੰਧ ਦੇ ਨਾਲ ਲਗ ਗਿਆ ਹੋਆ, ਓ ਆਏ ਸੀ ਬਿਜਲੀ ਆਲ਼ੇ ਕੱਟਣ ਵਾਸਤੇ ਤੇ ਓਦੇ ਤੇ ਦੇਖੋ ਆਲਣੇ ਪਾਏ ਵੇ ਇੰਨਾ ਵਧੀਆ ਦਰੱਖਤ। ਅ ਨਿੰਮ ਵਰਗਾ ਹੀ ਹੁੰਦਾ ਇੱਕ ਦਰਖ਼ਤ ਜਿਨੂੰ ਕੁਛ ਬਕੈਣ ਵਗੈਰਾ ਕੈ ਦਿੰਦੇ ਆ ਓ ਦਰਖਤ ਲਗਿਆ ਹੋਇਆ, ਫੇਰ ਅਸੀ ਕੀ-ਕੀ ਤਾਂ ਓਨੂੰ ਰੱਸਾ ਪਾ ਕੇ ਤੇ ਆਪਦੇ ਘਰ ਬੱਲੀ ਨੂੰ ਖਿੱਚ ਲਿਆ। ਤਾਂ ਕਿ ਓ ਤਾਰਾਂ ਦੇ ਨਾਲ ਟੱਚ ਨਾ ਹੋਵੇ, ਹੁਣ ਚਿੜੀਆਂ ਚੀ-ਚੀ ਚੀ ਕਰਦੀਆਂ, ਓਥੇ ਆਲ੍ਹਣੇ ਪਾਏ ਆ ਕਿੰਨਾ ਵਧੀ ਵਧੀਆ ਲੱਗਦਾ, ਹਵਾ ਬੋਤ ਵਧੀਆ ਆਉਦੀ ਐ ਫਿਰ। ਤੇ ਇੱਕ ਨਿੰਮ ਦਾ ਲਾਇਆ ਹੋਇਆ ਸੀ, ਨਿੰਮ ਵੀ ਬੋਤ ਵੱਡੀ ਹੋ ਗੀ ਆ ਬੋਤ। ਵਧੀਆ ਲੱਗਦੀ ਆ, ਨਿੰਮ ਤੇ ਨਾ ਨਾਈ ਅਸੀ ਦੇਖੋ ਲਾਈ ਆ ਹਣਾ, ਕਿਤੋਂ ਵੀ ਨੀਂ ਲਿਆ ਕੇ ਪਤਾ ਈ ਨੀਂ ਅਚਾਨਕ ਹੀ ਹੋ ਗੀ ਜਾਂ ਤਾਂ ਨਿਮੋਲੀ ਵਗੈਰਾ ਡਿੱਗ ਗੀ ਉ ਉੱਥੇ ਲਿਆ ਕੇ ਕਿਤੋਂ ਡਿੱਗ ਗੀ, ਇੰਨੀ ਵਧੀਆ ਆਪਣੇ ਆਪ ਹੀ ਬੜੀ ਹਰੀ ਭਰੀ ਖੜੀ ਹੋ
ਅੱਛਾ! ਸਈ ਗੱਲ ਏ, ਤੁਸੀਂ ਐ ਫਿਰ ਨਿੰਮਾਂ ਵਗੈਰਾ ਦਿਖ ਜਾਂਦੀਆਂ ਯਾ, ਸ਼ੈਰਾਂ ਚ ਨੀ ਐ।
ਹਾਂਜੀ! ਨੀਂ ਐ ਜਰੂਰੀ ਐ ਹੈ ਨਿੰਮ ਬੌਤ ਜ਼ਰੂਰੀ ਐ ਕਿਉਂਕਿ ਏ ਬਿਮਾਰੀਆਂ ਨੂੰ ਵੀ ਓ ਕਰਦੀ ਐ ਨਾ ਬੋਤ, ਠੀਕ ਕਰਦੀ ਆ ਜਿਵੇਂ। ਅ ਕੁਛ ਆਪਣੇ ਚਮੜੀ ਰੋਗ ਹੋ ਗਿਆ, ਅੰਦਰੋਂ ਕੋਈ ਰੋਗ ਹੋ ਗਿਆ ਸਭ ਚੀਜ਼ ਨੂੰ ਠੀਕ ਕਰਦੀ ਆ, ਜੇ ਆਪਾਂ ਦਾ ਤਣ ਕਰਦੇ ਸੀ, ਹੁਣ ਕੋਈ ਦਾਤਣ ਨੀ ਕਰਦਾ ਤੇ ਜਾੜਾਂ ਥੋੜੇ-ਥੋੜੇ ਟਾਈਮ ਵਾਦ ਛੋਟ ਛੋਟੇ ਬੱਚੇ ਡੈਡ ਕਰਵਾਈ ਜਾਂਦੇ ਨੇ ਜਾੜਾਂ ਨੂੰ।
ਹਾਂ, ਹੂੰ।
ਮੇਰੀਆਂ ਖੁਦ ਦੀਆਂ ਜਾੜਾਂ ਡੈਡ ਕਰਵਾਈਆਂ ਹੋਈਆਂ, ਓ ਕਾਰਨ ਕੀ ਹੋਇਆ ਸੀ ਮੇਰੇ ਬੱਚਾ ਹੋਇਆ ਤੇ ਸਰਦੀਆਂ ਸੀਗੀਆਂ, ਠੰਡ ਬੋਤ ਜਾਦੇ ਸੀ ਸੀਗੀ ਤੇ ਓਦੇ ਕਰਕੇ ਫਿਰ ਮਤਲਬ ਬਰੱਸ਼ ਨੀ ਸੀ ਹੁੰਦਾ ਰਾਤ ਨੂੰ
ਹਾਂ।
ਦੋ ਵਾਰੀ ਕਰਨ ਨਾਲ਼ ਫਿਰ ਓਈ ਏ ਜੇ ਆਪਾਂ ਦਾਤਣ ਕਰਦੇ ਹੁੰਦੇ ਤਾਂ ਇੰਨਾ ਓ ਹੋਣਾ ਨੀ ਸੀਗਾ।
ਨਈਂ-ਨਈਂ, ਮੈਂ ਖੁਦ ਆਪਣੀ ਕਰਵਾਈ ਹੋਈ ਐ ਇੱਕ ਕ ਡੈਡ ਮੈਨੂੰ ਡਾਕਟਰ ਨੇ ਕਿਹਾ ਤੁਹਾਨੂੰ ਕਰਵਾਣੀ ਪਏਗੀ ਨੀ ਤੇ ਦਰਦ ਤੁਹਾਨੂੰ
ਜੀ, ਬੌਤ ਹਾਂਜੀ। ਓਈ ਚੀਜ਼ਾਂ ਨੇ ਜਦੋਂ ਆਪਾਂ ਕਿਸੇ ਚੀਜ਼ ਦਾ ਆਪਾਂ ਓ ਨੀਂ ਹੈਣਾ, ਬ-ਬੀ ਦੁਰਵਰਤੋਂ ਕਰਦੇ ਆ ਫਿਰ ਤਾਂ ਆਪਣਾ ਦੁੱਖ ਸੈਣਾ ਈ ਪੈਂਦਾ ਵਾ ਹੂੰ, ਹੁਨ ਦਰੱਖ਼
ਕੱਲ ਬੱਚਿਆਂ ਦਾ ਹੀ ਤੁਸੀਂ ਦੇਖਲਓ, ਬੱਚਿਆਂ ਦੀਆਂ ਹੋਣ ਅਲੱਗ ਆ
ਹਾਂਜੀ। ਇਹਹੀ ਚੀਜ਼ਾਂ ਨੇ ਉਹਨਾਂ ਨੇ ਕੁਛ ਕੌੜੀ ਚੀਜ਼ ਖਾਣੀ ਨੀ ਮਿੱਠੀ ਖਾਣੀ ਏ ਮਿੱਠੀ ਨਾਲ ਹੁੰਦਾ ਕੋੜਾ ਤਾਂ ਬਸ ਏਹੀ ਸੀ। ਤੇ ਅੱਗੇ ਨਾ ਜਿਵੇਂ ਕਹਿ ਲੋਓ ਜਿਵੇਂ ਹੁਣ ਤਾਂ ਫਰੂਟ ਬਹੁਤ ਆ ਗਏ ਆ। ਅੱਗੇਲੇ ਟੈਮ ਦੇ ਵਿੱਚ ਕੀ ਹੋਣਾ ਜਿਵੇਂ ਅ ਅੱਗੇ ਲੋਕ ਨਾ ਤਰਵੈਣੀ ਬਹੁਤ ਲਾਉਂਦੇ ਹੁੰਦੇ ਸੀਗੇ, ਤਰਵੈਣੀ ਲਾਉਣ ਦੇ ਨਾਲ ਇੱਕ ਤਾਂ ਤਿੰਨ ਦਰਖਤ ਇਕੱਠੇ ਹੁੰਦੇ ਨੇ ਇੱਕ ਦਰਖਤ ਵੱਧਦੇ ਨੇ ਤਾਂਓ ਅੱਗੇ ਇੰਨਾ ਵਧ ਆ ਸੁੁੱਧ ਹਵਾ ਹੁੰਦੀ ਸੀ ਨਾ ਉਹ ਟਾਈਮ ਦੇ ਵਿੱਚ ਪੁਰਾਣੇ ਜਮਾਨੇ ਚ ਤੇ ਤਿੰਨ ਦਰਖ਼ਤ ਇਕੱਠੇ ਹੋਣੇ ਤੇ ਉਹ ਕਿੱਡੇ ਭਾਰੀ ਭਾਰੀ ਹੋ ਜਾਂਦੇ ਨੇ ਹਨਾ ਤੇ ਜਿਵੇਂ ਹੁਣ ਨਿੰਮ, ਪਿੱਪਲ ਹੋ ਗਿਆ, ਇੱਕ ਪਿਛੋਂ ਹੋਰ ਦਰੱਖ਼ਤ ਪੱਤਲੋਂ ਦੇ ਵਿੱਚ ਉਹ ਕਿੰਨਾ ਵੱਡਾ ਭਾਰੀ ਉਹਦੇ ਥੱਲੇ ਬਹਿ ਜਾਣਾ ਜੇ ਤਾਂ ਕ ਬਰੋਟਾ ਹੁੰਦਾ ਜਿਵੇਂ ਬਰੋਟੇ ਤੋਂ ਕੋਈ ਚੀਜ਼ ਡਿੱਗੀ ਆ ਜਿਵੇਂ ਗੋਲਾਂ ਲੱਗਦੀਆਂ ਨੇ ਉਹ ਚੱਕ ਕੇ ਖਾ ਲੈਣੀਆਂ, ਅੱਜ ਕੱਲ ਤੇ ਕੋਈ ਪੁੱਛਦਾ ਉਹਨੂੰ ਤੇ ਨਿਮੋਲੀਆਂ ਡਿੱਗਣੀਆਂ ਉਹ ਚੱਕ ਕੇ ਖਾ ਲੈਣੀਆਂ। ਕਿੰਨੀ ਵਧੀਆ ਵਾਤਾਵਰਨ ਬਹੁਤ ਵਧੀਆ ਸੀ ਉਸ ਟਾਈਮ ਦਾ।
ਬਿਲਕੁਲ ਬਿਲਕੁਲ।
ਹੂੰ ਹੁਣ ਆਉਣ ਵਾਲਾ ਟਾਈਮ ਦੇਖੋ ਕੀ ਬਣਦਾ।
ਆਣ ਵਾਲਾ ਟਾਈਮ ਬਹੁਤ ਖਰਾਬ ਖਰਾਬ ਹੋਣਾ।
ਹਾਂਜੀ। ਜੇ ਤਾਂ ਦਰਖ਼ਤ ਲ ਤੇ ਘਰ ਤੇ ਸਟਾਰਟ ਕਰੋ ਦੋ ਦੋ ਤਿੰਨ ਤਿੰਨ ਲਾਓ ਜੇ ਨਹੀਂ ਲਾਉਣੇ ਦਰੱਖ਼ਤ ਮਤਲਬ ਫ਼ਲਾ ਆਲੇ ਤਾਂ ਲਾਓ ਨਾ ਅੰਬ ਲਾਲਓ, ਜਾਮੁਣ ਲਾ ਲਓ
ਹਾਂਜੀ।
ਕੁਛ ਨਾ ਕੁਛ ਦਰਖ਼ਤ ਲਾ ਲੋ, ਬੀਜੇ ਤੋਂ ਫ਼ਲ ਵੀ ਮਿਲੇ ਆਪਾਂ ਨੂੰ।
ਹਾਂ, ਇਹ ਤੇ ਹੈ ਈ ਏ।
ਹੂੰ, ਇੱਕ ਤੇ ਅਸੀ ਲਾਇਆ ਹੋਇਆ ਸੀ ਮਹਾਰਾਸ਼ਟਰ ਵਾਲਾ ਜਿਹਨੂੰ ਰਾਮ ਫ਼ਲ ਕਹਿੰਦੇ ਨੇ ਉਹ ਬਹੁਤ ਭਾਰੀ ਤੇ ਵੱਡਾ ਸੋਹਣਾ ਹੋ ਗਿਆ ਸੀ, ਇੱਕੇ ਦਮ ਵੀ ਉਹ ਹੋ ਗਿਆ ਨਾ ਸਾਰਾ ਅਹ ਸਿਉਂਕ ਵਗੈਰਾ ਲੱਗ ਕੇ ਸਾਰਾ ਹੀ ਉਹ ਹੋ ਗਿਆ। ਟੁੱਟ ਗਿਆ, ਗਲ ਗਿਆ, ਵਿਚਾਰਾ ਸੁੱਕ ਗਿਆ। ਆਈ ਹੀ ਹੁੰਦਾ ਕੁਛ ਕੁ ਚੀਜ਼ਾਂ ਦਾ ਆਪ ਵੀ ਧਿਆਨ ਰੱਖਣਾ ਪੈਂਦਾ ਜਿਵੇਂ ਸੁੱਕ ਗਿਆ ਸੀ ਤੇ ਸਾਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਸੀਗਾ।
ਹਾਂਜੀ। ਇਹ ਤੇ
ਹਾਂਜੀ। ਹੋਰ ਚਲੋ ਠੀਕ ਤੇ ਭੈਣ ਜੀ ਮੈਂ ਕਰਦੀ ਹਾਂ ਰੁਕ ਕੇ ਮਾੜਾ ਜਿਹਾ ਰਸੋਈ ਚ ਕੰਮ ਕਰਿਆ ਆਵਾ।
ਠੀਕ ਹੈ ਜੀ, ਠੀਕ ਹੈ ਸਤਿ ਸ਼੍ਰੀ ਅਕਾਲ ਜੀ।
ਕੱਲ ਜੀ।